ਓ ਬ, ਹਾਂਜੀ, ਸਸ਼੍ਰੀ ਅਕਾਲ ਜੀ।
ਹਾਂਜੀ ਸਸ਼੍ਰੀ ਅਕਾਲ ਜੀ, ਹੋਰ ਜੀ।
ਹੋਰ ਸੁਣਾਓ, ਹਾਂਜੀ ਵਧੀਆ- ਵਧੀਆ ਤੁਸੀਂ ਸੁਣਾਓ?
ਹਾਂਜੀ, ਬਸ ਵਧੀਆ ਜੀ, ਹੋਰ ਜੀ, ਬਸ ਜੀ, ਲੰਚ ਕਰਕੇ ਬੈਠੇ ਸੀ, ਚਾਹ ਪੀਤੀ ਆ ਸ਼ਾਮ ਦੀ ਨਾ
ਅੱਛਾ- ਅੱਛਾ, ਹਾਂ ਬਸ ਚਾਹ ਦਾ ਟਾਈਮ ਹੋ ਗਿਆ ਨਾ
ਹਾਂਜੀ।
ਹਾਂ ਅਸੀਂ ਬਸ ਰੋਟੀ- ਰੂਟੀ ਖਾ ਕੇ ਬੈਠੇ ਸੀਗੇ।
ਅੱਛਾ ਜੀ।
ਹਾਂ, ਲੇਟ ਹੀ ਹੋ ਜਾਂਦੀ ਰੋਟੀ, ਕਿਉਂਕਿ ਨਾ ਅਛਾ ਸਵੇਰੇ ਲੇਟ ਹੁੰਦਾ।
ਅੱਛਾ ਜੀ, ਹਾਂਜੀ, ਠੀਕ ਐ।
ਹੋਲ, ਬਾਲ- ਬੱਚੇ ਸਭ ਠੀਕ- ਠਾਕ।
ਸਭ ਠੀਕ- ਠਾਕ ਐ ਜੀ, ਸਭ ਵਧੀਆ ਏ।
ਹਾਂ, ਅੱਜ ਤੇ ਬੱਚਿਆਂ ਦੀ ਛੁੱਟੀ ਹੋਣੀ ਐ ਨਾ ਸਕੂਲ ਦੀ
ਹਾਂਜੀ ਸੈਕਿੰਡ ਸ਼ਨੀਵਾਰ ਨੂੰ ਛੁੱਟੀ ਹੁੰਦੀ ਜੀ ਇੱਧਰ
ਹਾਂਜੀ।
ਹੂੰ, ਬੱਚਿਆਂ ਨੂੰ ਛੁੱਟੀ ਸੀ, ਤਾਂ ਅਸੀਂ ਥੋੜਾ ਲੇਟ ਹੀ ਉੱਠੇ ਆ ਬਸ, ਹਾਂਜੀ। ਤੇ ਸਾਰਾ ਜੇੜਾ ਰੂਟੀਨ ਦਾ ਕੰਮ, ਹਾਂਜੀ। ਮੈਂ ਕਿਹਾ ਸਾਰਾ ਜੇੜਾ ਰੂਟੀਨ ਦਾ ਕੰਮ ਹੁੰਦਾ, ਸਾਰਾ ਲੇਟ- ਲੇਟ ਹੀ ਹੁੰਦਾ ਫੇਰ ਹਾਂਜੀ, ਲੇਟ ਉੱਠਣਾ, ਲੇਡ ਚਾਹ ਪਾਣੀ ਤੇ ਲੇਟ ਉਥੇ ਨਾਸ਼ਤਾ, ਹਾਂਜੀ।
ਲੇਟ ਹੀ ਹੋ ਜਾਂਦਾ ਫਿਰ, ਸਵੇਰੇ ਨਾਚਤਾ ਹੋਏਗਾ ਸਾਰਾ ਦਿਨ ਦਾ ਨਾਚ ਸਾਰਿਆਂ ਦਿਨ ਦੀ ਰੋਟੀ- ਰਾਟੀ ਲੇਟ ਹੋ ਜਾਂਦੀ ਫੇਰ
ਹਾਂਜੀ- ਹਾਂਜੀ, ਫੇਰ ਸਾਡੇ ਤੋਂ ਐਦਾਂ ਹੁੰਦਾ ਫਿਰ ਛੁੱਟੀ ਵਾਲੇ ਦਿਨ ਅਸੀਂ ਨਾਸ਼ਤਾ ਤੇ ਲੰਚ ਫੇਰ ਇਕੱਠਾ ਹੀ ਹੋ ਜਾਂਦਾ ਸਾਡਾ।
ਅੱਛਾ- ਅੱਛਾ, ਹਾਂ ਸਾਡਾ ਵੀ ਐਂਝ ਹੀ ਹੁੰਦਾ ਹੈਗਾ।
ਹਾਂਜੀ ਹਾਂਜੀ।
ਲੰਚ-ਬਰੰਚ ਕੱਠੇ ਈ ਹੋ ਜਾਂਦੈ ਫੇਰ
ਕੱਠੇ ਹੋ ਜਾਂਦੈ, ਹਾਂਜੀ ਜੇ ਬੱਚੇ ਸਕੂਲ ਜਾਈਏ
ਹਾਂਜੀ
ਜੇ ਬੱਚੇ ਸਕੂਲ ਜਾਈਏ ਤਾਂ ਹਸਬੈਂਡ ਨੇ ਡਿਊਟੀ ਜਾਨੈ ਤੇ ਫੇਰ ਨਾਸ਼ਤਾ ਸਵੇਰੇ ਈ ਹੋ ਜਾਂਦਾ, ਬੱਚੇ ਵੀ ਈਕ-ਈਕ ਪਰੌਠੀ ਖਾ ਕੇ ਜਾਂਦੇ ਤੇ ਹਸਬੈਂਡ ਘਰੇ ਨੀ ਖਾਂਦੇ, ਓਨਾਂ ਨੂੰ ਨਾਸ਼ਤਾ ਲਗ ਦੇਨਾ ਪੈਂਦੈ ਤੇ ਲੰਚ ਅਲਗ। ਤੇ ਆਪਨੇ ਓਫਿਸ ਜਾ ਕੇ ਫੇਰ ਨਾਸਤਾ ਕਰਦੇ ਨੇ।
ਅੱਛਾ-ਅੱਛਾ।
ਹਾਂਜੀ, ਫੇਰ ਸਾਰਿਆਂ ਦਾ ਨਾਸ਼ਤਾ ਹੋ ਜਾਂਦੈ।
ਹਾਂ ਸਵੇਰੇ-ਸਵੇਰੇ ਦਿਲ ਵੀ ਨੀ ਕਰਦਾ ਨਾ ਖਾਣੇ ਤੇ।
ਹਾਂਜੀ ਹਾਂਜੀ।
ਨਾ ਬੱਚੇ ਖਾ ਕੇ ਜਾਂਦੇ ਨੇ ਸਵੇਰੇ-ਸਵੇਰੇ ਕਹਿੰਦੇ ਨੇ ਵੀ ਅਸੀਂ ਕੁਛ ਨੀ ਖਾਣਾ, ਮਨ ਖਰਾਬ ਹੋ ਰਿਐ।
ਹਾਂਜੀ ਹਾਂਜੀ।
ਕਿਓਕਿ ਸਕੂਲ ਵੀ ਜਲਦੀ ਲੱਗਦੇ ਨੇ ਹੁਣ
ਹਾਂਜੀ ਨਹੀਂ ਉਹ ਗੱਲ ਤਾਂ ਹੈ, ਫਿਰ ਸਾ ਸਾਡੇ ਬੱਚੇ ਕੈਂਦੇ ਨੇ ਮੰਮੀ ਇੱਕ ਪਰੋਠੀ ਖਾ ਲੈਨਗੇ ਤੇ ਪਾਨੀ ਪੀਨ ਦਾ ਥੋੜ੍ਹਾ ਆਸਰਾ ਹੋਜੂਗਾ ਫੇਰ ਪਾਨੀ, ਹਾਂਜੀ ਤੇ ਜੇ ਨਾ ਖਾ ਕੇ ਜਾਈਏ ਫੇਰ ਕੈਂਦੇ ਘਬਰ੍ਹਾਟ ਜੀ ਪੈਨ ਲੱਗ ਜਾਂਦੀ ਐ। ਗਰਮੀ ਬੋਤ ਐ ਨਾ ਫੇਰ ਪਾਣੀ ਹਾਂਜੀ, ਫੇਰ ਪਾਣੀ ਵੀ ਕੈਂਦੇ ਵਧੀਆ ਨੀ ਲਗਦਾ ਤੇ ਤਾਂ ਕਰਕੇ ਫੇਰ ਮੈਂ ਕਿਹਾ ਚਲੋ ਈਕ-ਈਕ ਪਰੋਟੀ ਖਾ ਕੇ ਜਾਇਆ ਕਰੋ। ਤਾਂ ਸਵੇਰੇ ਚਾਅ ਦੇ ਨਾਲ ਈਕ-ਈਕ ਪਰੋਠੀ ਖਾ ਜਾਂਦੇ ਐ। ਤੇ ਫੇਰ ਆਪਨਾ ਲੰਚ ਬੋਕਸ ਲੈ ਗਏ ਬੱਚੇ ਆ ਕੇ ਫੇਰ ਖਾਨੀ ਓਨਾਂ ਨੇ ਹਾਂਜੀ ਆ ਕੇ ਵੀ ਖਾਂਦੇ ਐ ਫੇਰ ਲੰਚ ਕਰਦੇ, ਹਾਂਜੀ।
ਤੁਆਡੇ ਪਾਸੇ ਬਾਰਿਸ਼ ਤੇ ਨੀ ਆ ਰੀ ਹੇਗੀ?
ਸਾਡੇ ਇੱਧਰ ਰਾਤੀ ਪਈ ਸੀਗੀ ਬੋਤ ਜ਼ਿਆਦਾ ਬਾਰਸ਼ ਸੀ ਰਾਤੀ। ਪਰ ਹੁਣ ਤਾਂ ਨੀ ਹੈਗੀ, ਹੁਨ ਤਾਂ ਫੇਰ ਏਦਾਂ ਈ ਹੁਮਸ ਜੀ ਹੋ ਗੀ। ਤੇ ਜਿਵੇਂ ਤੁੱਪ ਨਿਕਲੀ ਐ ਬੜੀ ਤੇਜ਼
ਹਾਂਜੀ ਹਾਂਜੀ।
ਹਾਂਜੀ, ਫੇਰ ਬੋਤ ਜਾਦਾ ਗਰਮੀ ਹੋ ਗੀ ਐ। ਵਿਚ ਸੀਗਾ ਥੋੜਾ ਜਾ ਠੰਡਾ, ਹਾਂਜੀ-ਹਾਂਜੀ।
ਅੱਜ ਸਾਡੇ ਵੀ ਸਾਈਡ ਤੁੱਪ ਨਿਕਲ ਗੀ ਏ ਵੈਸੇ ਤੇ ਇਤਵਾਰ ਦੀ ਬਰਸਾਤ ਲੱਗੀ ਹੋਈ ਇੱਧਰ ਈਤਵਾਰ ਤੋਂ ਈਤਵਾਰ ਤੋਂ ਬਾਅਦ ਬਾਰਿਸ਼ ਰੁਕ ਕੀ ਨੀ ਏਗੀ ਲੱਗੀ ਓਈ ਏ ਬਾਰੀਸ਼ ਨਾ ਏਧਰ
ਅੱਛਾ ਜੀ, ਏ ਤਾਂ ਫੇਰ ਪੂਰਾ ਹਫਤਾ ਈ ਹੋਣ ਵਾਲਾ ਹੋ ਗਿਆ ਜੀ। ਜਿਵੇਂ ਹੌਲੀ-ਹੌਲੀ ਕਰਕੇ ਹਮ ਹਮ, ਹਾਂਜੀ ਹਾਂਜੀ। ਵੀ ਸਾਡੇ ਏਧਰ ਤਾਂ ਰਾਤੀ ਪਈ ਐ ਚਲੋ ਵਧੀਆ ਗੱਲ ਐ, ਹਾਂ।
ਬੋਤ ਅੱਛੀ ਗੱਲ ਹੈਗੀ।
ਹਾਂ ਗਰਮੀ
ਥੋੜੀ ਠੰਡਕ, ਹਾਂ ਥੋੜੀ ਠੰਡਕ ਪੈ ਗੀ, ਚਲੋ ਬਰਸਾਤ ਆਈ ਏ ਥੋੜੀ-ਬੋਤ
ਹਾਂਜੀ-ਹਾਂਜੀ।
ਹਾਂ, ਗਰਮੀ ਤੇ ਕੁਛ ਖਾਣੇ ਤੇ ਵੀ ਦਿਲ ਨੀ ਕਰਦਾ ਹੈਗਾ।
ਦਿਲ ਕਰਦਾ ਹਾਂਜੀ, ਕੁਝ ਬਣਾਣ ਨੂੰ ਦਿਲ ਨੀ ਕਰਦਾ ਜੇ ਬਣਾਈਏ ਤਾ ਹਾਂਜੀ-ਹਾਂਜੀ।
ਹਾਂਜੀ। ਏਕ ਤੇ ਗਰਮੀ ਚ ਬਣਾਣੇ ਤੇ ਈ ਦਿਲ ਨੀ ਕਰਦਾ ਕੁਛ
ਹਾਂਜੀ।
ਬਾਰਿਸ਼-ਬੁਰਿਸ਼ ਹੋਵੇ ਫੇਰ ਵੀ ਬੰਦਾ ਕੁਛ ਖਾ-ਪੀ ਲੈਂਦਾ।
ਏ ਤਾਂ ਹੈ ਜੀ ਹਾਂਜੀ, ਜਿਵੇਂ ਬਾਰਿਸ਼ ਹੁੰਦੀ ਐ ਮੌਸਮ ਠੰਡਾ ਹੋ ਗਿਆ। ਚਲੋ ਕੁਛ ਬਣਾ ਲੋ, ‌ ਜੀ ਕੋਈ ਪਕੌੜੇ ਬਣਾ ਲਏ ਹਾਂਜੀ, ਇੰਜੋਏਮੈਂਟ ਹੋ ਜਾਂਦਾ।
ਹਾਂ।
ਕਈ ਵਾਰੀ ਬੱਚੇ ਪੂਰੀਆਂ ਕੈ ਦਿੰਦੇ ਮੰਮੀ ਆ ਆਲੂ ਪੂਰੀ ਬਣਾ ਲੋ।
ਹਾਂ।
ਮੌਸਮ ਠੰਡੇ 'ਚ ਤਲੀਆਂ ਚੀਜ਼ਾਂ ਖਾਈ ਜਾਂਦੀ ਐ।
ਖਾਈ ਜਾਂਦੀਆਂ ਨੇ।
ਜੇ ਗਰਮੀ ਹੋਵੇ ਗਰਮੀ ਚ ਨੀ ਖਾਈ ਜਾਂਦੀ ਤਲੀਆਂ ਚੀਜ਼ਾਂ ਨਾ
ਨਾ-ਨਾ ਗਰਮੀ ਚ ਬਿਲਕੁਲ ਨੀ ਦਿਲ ਕਰਦਾ ਹੈਗਾ।
ਹਾਂਜੀ-ਹਾਂਜੀ, ਤੇ ਢਿੱਡ ਚ ਸੱਚ ਓ ਹੋ ਜਾਂਦਾ ਬਾਰਾ-ਬਾਰਾ ਜ ਜਿਵੇਂ
ਹਾਂਜੀ-ਹਾਂਜੀ ਗਰਮੀ ਚ ਵੇਖ ਕੇ ਈ ਮਨ ਖ਼ਰਾਬ ਹੁੰਦਾ।
ਖਾਬ ਹੁੰਦਾ ਹਾਂਜੀ ਬਸ ਪਾਨੀ ਪੀਂਦੇ ਰਹੋ ਸਾਰਾ ਦਿਨ
ਹਾਂ। ਤਲੀ ਹੋਈ ਚੀਜ਼ ਤੇ ਦਿਲ ਨੀ ਕਰਦਾ ਨਾ ਗਰਮੀ ਚ
ਹਾਂਜੀ। ਜੇ ਸਰਦੀ ਹੁੰਦੀ ਐ ਤਾਂ ਸਰਦੀ 'ਚ ਪਾਨੀ ਪੀਤਾ ਨੀ ਜਾਦਾ ਤੇ ਜਦੋਂ ਪੀਏ ਓਦੋਂ ਠੰਡਾ ਏਨਾ ਹੋਣ ਲੱਗਦਾ ਪਾਨੀ ਇਕਦਮ ਕਾਂਭਾ ਚੜ ਜਾਂਦਾ ਸਰਦੀਆਂ 'ਚ
ਹਾਂ ਐ ਤੇ ਹੈ ਵੇ ਖੈਰ, ਗਰਮੀ ਚ ਬਸ ਪਾਨੀ ਪੀ ਜਾਓ ਸਾਰਾ ਦਿਨ
ਹਾਂਜੀ ਹੁਣ ਸਰਦੀਆਂ ਚ ਪਤਾ ਨੀ ਸਾਰਿਆਂ ਨੂੰ ਏਦਾਂ ਈ ਹੁੰਦਾ ਕਿ ਮੈਨੂੰ ਈ ਹੁੰਦਾ ਸਰਦੀਆਂ ਨੂੰ
ਨਾ-ਨਾ ਸਭ ਨੂੰ, ਐਨਜ ਈ ਹੁੰਦਾ ਸਰਦੀਆਂ ਚ ਪਿਆਸ ਈ ਨੀ ਲੱਗਦੀ ਹੈਗੀ
ਪਿਆਸ ਨੀ ਲੱਗਦੀ ਤੇ ਜਦੋਂ ਆਪਾਂ ਪੀ ਵੀ ਲਈਏ ਚਲੋ ਪਾਨੀ ਪੀਨਾ ਜ਼ਰੂਰੀ ਐ ਏਕ ਅੱਧਾ ਗਲਾਸ ਪੀਨਾ ਚਾਈਦਾ।
ਹਾਂਜੀ-ਹਾਂਜੀ। ਨੀ ਪਾਨੀ ਤੇ ਬੋਤ ਜਰੂ, ਹਾਂਜੀ ਸਰਦੀਆਂ ਚ ਕਾਮਬਾ ਛੇਡ ਜਾਂਦਾ ਐ ਵੈਸੇ
ਹਾਂਜੀ ਤੇ ਗਰਮੀਆਂ ਨੂੰ ਜਿੰਨਾ ਮਰਜੀ ਪਾਨੀ ਪੀ ਚੱਲੋ ਪੀ ਚਲੋ ਬਸ ਪਿਆਸ ਹੀ ਨੀ ਬੁਜ
ਬਸ, ਪਿਆਸ ਈ ਨੀ ਬੁੱਝਦੀ ਹੈਗੀ ਸ਼ੁਕਰ ਕਰੀ ਦਾ ਪਾਨੀ ਮਿਲਿਆ।
ਸਈ ਐ, ਜੇ ਬਾਰ ਨੂੰ ਕਿਤੇ ਨਿਕਲੀਏ ਤੇ ਪੈਲਾਂ ਤੇ ਪਾਨੀ ਦੀ ਬੋਟਲ ਨੀ ਸੰਭਾਲਣੀ ਪੈਂਦੀ ਏ।
ਹਾਂ ਪੈਲੇ ਪਾਨੀ ਦੀ ਬੋਤਲ ਰੱਖੋ ਤਾਂ ਨਿਕਲੋ ਬਾਰ
ਤਾਂ ਨਿਕਲੋ ਬਾਰ ਹਾਂਜੀ।
ਕਿਉਂਕਿ ਦੋ-ਦੋ, ਦੋ-ਦੋ ਮਿੰਟ ਬਾਦ ਪਿਆਸ ਲਗਦੀ ਗਰਮੀ ਵਿੱਚ
ਹਾਂਜੀ-ਹਾਂਜੀ ਓ ਵੀ ਜੇ ਗਰਮ ਹੋ ਗਿਆ ਪਾਨੀ ਤਾਂ ਫੇਰ ਓਦਾ ਪੀਆ ਏਵੀ ਨੀ ਜਾਂਦਾ ਹੁਣ ਠੰਡਾ ਪਾਣੀ ਵਧੀਆ ਲੱਗਦਾ।
ਠੰਡਾ ਪਾਣੀ ਵਧੀਆ ਲੱਗਦਾ ਐਗਾ। ਬਸ ਠੰਡਾ ਪਾਣੀ ਪੀ ਲੋ ਤੇ ਹੋਰ ਪਿਆਸ ਲੱਗਦੀ ਏ।
ਹੋਰ ਪਿਆਸ ਲੱਗਦੀ ਐ, ਹਾਂਜੀ।
ਹਾਂ, ਉਹੀ ਠੰਡਾ ਪਾਣੀ ਪੀਓ ਤੇ ਜ਼ਿਆਦਾ ਪਿਆਸ ਲੱਗਦੀ ਏ।
ਹਾਂਜੀ। ਪਰ ਕਈ ਮੈਂ ਇੱਦਾ ਦੇ ਵੀ ਵੇਖੇ, ਜਿਹੜੇ ਗਰਮੀ ਹੋਣ, ਡਰਦੀ ਹੋਣ, ਠੰਡਾ ਪਾਣੀ ਪੀਂਦੇ ਈ ਨੀ। ਮਤਲਬ ਨੋਰਮਲ ਪਾਣੀ ਪੀਨਾ ਉਹਨਾਂ ਨੇ। ਤੇ ਜਿਵੇਂ
ਔਰ ਵੈਸੇ ਨੋਰਮਲ ਈ, ਨੋਰਮਲ 'ਚ ਅੱਛਾ ਹੁੰਦਾ। ਬਲਕਿ, ਕਿਉਂਕੇ ਅਸੀਂ ਠੰਡਾਂ ਪੀਨੇ ਆ। ਉਦੇ ਨਾਲ ਜ਼ਿਆਦਾ ਪਿਆਸ ਲਗਦੀ ਏ।
ਹਾਂਜੀ। ਤੇ ਜਿਵੇਂ ਗਰਮੀਆਂ 'ਚ ਨੋਰਮਲ ਹਾਂਜੀ-ਹਾਂਜੀ। ਗਰਮੀਆਂ 'ਚ ਜਿਵੇਂ ਨੋਰਮਲ ਪਾਣੀ ਪੀ ਲਿਆ। ਸਰਦੀਆਂ ਨੂੰ ਉਹਨੂੰ ਬੋਇਲ ਕਰਕੇ ਪੀਦੇ ਆ। ਠੰਡਾ ਕਰਕੇ ਹਲਕਾ ਹਾਂ ਜਿਹਾ ਨਾ, ਏਦਾਂ ਕਰਦੇ ਕਈ ਹਾਂਜੀ। ਕਿਉਂਕਿ ਮੈਂ ਦੇਖਿਆ ਏਦਾਂ ਮਤਲਬ, ਠੰਡਾ ਨੀ ਪੀਂਦੇ ਉਹ। ਮੈਂ ਕਿਹਾ ਗਰਮੀਆਂ 'ਚ ਵੀ ਕਿਵੇਂ ਤੁਸੀਂ ਏਦਾਂ ਨੋਰਮਲ ਪਾਣੀ ਪੀ ਲੈਂਦੇ ਓ। ਕਿਉਂਕਿ ਪੀਤਾ ਨੀ ਜਾਂਦਾ ਏਦਾਂ ਦਾ।
ਨਹੀਂ ਜਿਵੇਂ ਤਾਜ਼ਾ ਪਾਣੀ ਆ ਰਿਹਾ ਟੂਟੀ ਦਾ। ਫਿਰ ਬੜਾ ਠੰਡਾ ਹੁੰਦਾ ਪਾਣੀ।
ਹਾਂਜੀ।
ਫਿਰ ਤੇ ਠੰਡਾ ਹੁੰਦਾ ਪਾਣੀ। ਅਗਰ ਜੇ ਥੋੜ੍ਹੀ ਦੇਰ ਪਿਆ ਰਵੇ, ਫਿਰ ਉਹ ਥੋੜ੍ਹਾ ਹੋ ਜਾਂਦਾ
ਹਾਂਜੀ-ਹਾਂਜੀ। ਹਾਂਜੀ-ਹਾਂਜੀ। ਉਹੀ ਐ ਨਾ ਸਭ ਤੋਂ ਪਹਿਲਾਂ ਤਾਂ ਆਪਣੇ ਸਰੀਰ ਨੂੰ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਐ। ਪਾਣੀ ਤੋਂ ਪੀਣਾ ਤੋਂ ਮੁਸ਼ਕਿਲ ਈ ਐ।
ਹਾਂਜੀ-ਹਾਂਜੀ, ਪਾਣੀ ਤੇ ਬਹੁਤ ਜ਼ਰੂਰੀ ਐਗਾ। ਹਾਂ, ਪਾਣੀ ਨਾਲ ਗਰਮੀਆਂ ਵਿੱਚ ਬਿਮਾਰੀਆਂ ਖ਼ਤਮ ਹੁੰਦੀਆਂ ਨੇ। ਸਗੋਂ ਪਾਣੀ ਕੀ ਕੀਤਾ।
ਹਾਂਜੀ-ਹਾਂਜੀ।
ਹਾਂ, ਅੱਜ-ਕੱਲ੍ਹ ਦੇਖੋ ਮੌਸਮ ਵੀ ਐਂਜ ਚੱਲ ਰਿਹਾ ਬਰਸਾਤੀ ਮੌਸਮ ਹੈਗਾ।
ਹਾਂਜੀ।
ਹਾਂ, ਉਂਝ ਈ ਬਿਮਾਰੀਆਂ ਇੰਨੀਆਂ ਫੈਲੀਆਂ ਪਈਆਂ ਨੇ ਗਰਮੀਆਂ
ਹਾਂਜੀ-ਹਾਂਜੀ। ਹਾਂਜੀ-ਹਾਂਜੀ, ਸਹੀ ਐ।
ਹੋਰ ਬੱਚੇ ਕੀ ਕਰਦੇ ਰਹਿੰਦੇ ਨੇ?
ਬੱਚੇ ਬਸ ਜੀ ਇੱਕ ਗੇਮ ਖੇਡਦਾ ਰਹਿੰਦਾ ਕੰਪ-ਕੰਪਿਊਟਰ 'ਤੇ
ਅੱਛਾ।
ਹਾਂਜੀ, ਉਹਦੇ ਉਹਨੂੰ ਗੇਮ ਦੀ ਜ਼ਿਆਦਾ ਹੈਗੀ ਐ। ਪੜ੍ਹਾਈ ਕਰੂਗਾ ਆਪਣਾ ਫਟ ਫਟਾਫਟ ਹੋਮਵਰਕ ਖ਼ਤਮ ਕਰ ਲੈਣਾ ਉਹਨੇ। ਕੰਪਿਊਟਰ ਦੇ ਬਹਿ ਜਾਣਾ ਗੇਮ ਖੇਡਣ, ਹਾਂਜੀ।
ਹਾਂਜੀ।
ਤੇ ਕੁੜੀਆਂ ਆਪਣਾ ਥੋੜ੍ਹਾ ਬਹੁਤ ਹੋਮਵਰਕ ਕਰਕੇ। ਥੋੜ੍ਹਾ ਇ ਇੱਧਰ-ਉੱਧਰ ਜਿਵੇਂ ਅਸੀਂ ਜੁਆਇੰਟ ਫੈਮਿਲੀ ਹੈਗੀ ਆ। ਉਹਦੀ ਤਾਈਆਂ ਹੈਗੀਆਂ ਦੋ ਹਾਂਜੀ। ਫਿਰ ਕਦੇ ਇੱਧਰ ਉਧ ਉੱਧਰ ਆਪਣੇ ਉਸ ਤਾਈ ਦੇ ਕੋਲ ਚੱਲਗੀ। ਕਦੇ ਉਸ ਤਾਈ ਦੇ ਕੋਲ ਚੱਲਗੀ। ਥੋੜਾ ਐਦਾਂ ਘੁੰਮਦੀਆਂ ਰਹਿੰਦੀਆਂ ਮਤਲਬ, ਹਾਂਜੀ-ਹਾਂਜੀ। ਤੇ ਫਿਰ ਆਣਗੀਆਂ। ਫਿਰ ਬਸ ਆਪਣਾ ਜਿਹੜਾ ਹੋਮਵਰਕ ਰਹਿ ਗਿਆ ਉਹ ਕਰ ਲੈਣਗੇ। ਫੇਰ ਰੋਟੀ-ਪਾਣੀ ਖਾਣਾ ਮੰਮੀ ਕੀ ਬਣਾਆ, ਕੀ ਨਈ ਬਣਾਆ ਖਾ ਕੇ ਫੇਰ ਬਸ ਅਪਨਾ ਏਦਾਂ ਈ ਟੀਵੀ-ਟੂਵੀ ਦੇਖ ਲੈਂਦੇ ਬੱਚੇ ਟਾਈਮ ਨਿਕਲ ਈ ਜਾਂਦਾ। ਏਦਾਂ ਈ।
ਹਾਂ ਐ ਤੇ ਹੈਈਏ, ਜਆਇੰਟ ਫੈਮਿਲੀ ਵਿੱਚ ਜੀ ਲੱਗਦਾ ਸਗੋਂ ਸਾਰੀ ਫੈਮਲੀ ਕੱਠੀ ਐਗੀ।
ਹਾਂਜੀ-ਹਾਂਜੀ ਬਾਕੀ ਬਾਰ ਕਿਸੇ ਦੇ ਘਰ ਜਾਂਦੇ ਨੀ। ਕਿਉਂਕਿ ਅੱਜ-ਕੱਲ ਮਾਹੌਲ ਵੀ ਨੀਂ ਹੈਗਾ, ਕਿਸੇ ਦੇ ਘਰੇ ਜਾਣਾ।
ਬਾਕੀ ਬੋਤ ਮੋਲ ਖਰਾਬ ਹੋ ਗਯਾ। ਹਾਂ, ਤੇ ਕਿਸੇ ਘਰ ਬੱਚੇ ਭੇਜਣ ਵਾਲਾ ਹਾਲ ਨੀ ਹੈਗਾ।
ਹਾਂਜੀ-ਹਾਂਜੀ।
ਹਾਂ।
ਬਸ ਏਧਰ ਇਸ ਜੁਆਇੰਟ ਫੈਮਲੀ ਗੇਟ ਲੱਗਾ ਹੁੰਦਾ। ਉੱਪਰ ਓਦੀ ਤਾਈ ਰੈਂਦੀ ਐ, ਦੋਨੇ ਉਪਰ ਰੈਂਦੇ ਅਸੀਂ ਨੀਚੇ। ਬਸ ਉੱਪਰ ਬਹਿ ਜਾਂਦੀ ਐ ਜਾ ਕੇ, ਓਨਾਂ ਦੇ ਬੱਚੇ ਹੈਗੇ ਤੇ ਬੱਚੇ-ਬੱਚੇ ਮਿਲ ਕੇ ਕੋਈ ਇੰਜੋਏਮੈਂਟ ਕਰ ਲੈਂਦੇ, ਕੋਈ ਮੈਗੀ ਬਨਾ ਲੈਂਦਾ ਕੋਈ ਪਾਸਤਾ ਵਗੈਰਾ, ਕੱਠੇ ਹੋਕੇ ਅਪਨੇ-ਅਪਨੇ ਪੈਸੇ ਵਿੱਚ ਪਾਕੇ। ਹਾਂਜੀ। ਪੈਲੇ ਡਿਸਾਈਡ ਕਰਨਗੇ ਕੌਣ ਬਣਾਊਗਾ, ਹਾਂਜੀ। ਕੀ ਖਾਣਾ ਏਥੇ ਕੌਣ ਬਣਾਊਗਾ? ਫੇਰ ਜੇੜਾ ਕਉਗਾ ਮੈਂ ਬਣਾਉਂਗੀ, ਤੇ ਚਲੋ ਫੇਰ ਅਪਨੇ-ਅਪਨੇ ਪੈਸੇ ਕੱਠੇ ਕਰਕੇ ਆਪ ਈ ਮਤਲਬ ਸਾਨੂੰ ਨੀ ਕੈਂਣਾ, ਵੀ ਮੰਮੀ ਏ ਚਾਈਦੈ, ਓ ਚਾਈਦੈ ਤੇ ਅਪਨੇ-ਅਪਨੇ ਪੈਸੇ ਕੱਠੇ ਕਰਕੇ, ਲਿਆਕੇ ਫੇਰ ਬਣਾ ਕੇ ਖਾਂਦੇਨੇ।
ਚਲੋ ਚਲੋ ਚੰਗਾ ਜੀ, ਫੇਰ।
ਹਾਂਜੀ, ਹਾਂਜੀ-ਹਾਂਜੀ ਸਸਰੀ ਅਕਾਲ ਜੀ। ਓਕੇ ਜੀ, ਸਸ ਸ੍ਰੀ ਅਕਾਲ ਜੀ।